ਹੈਲੋ-ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ-ਸਤਿ ਸ੍ਰੀ ਅਕਾਲ ਜੀ-ਸਤਿ ਸ਼੍ਰੀ ਅਕਾਲ ਜੀ। ਹੋਰੋ ਸਬ ਵਧੀਆ- ਵਧੀਆ ਤੁਸੀਂ ਸੁਣਾਓ, ਘਰ ਪਰਿਵਾਰ ਠੀਕ ਹੈ।
ਹਾਂਜੀ-ਹਾਂਜੀ, ਸਭ ਠੀਕ ਹੈ ਤੁਹਾਡਾ ਠੀਕ ਹੈ ਘਰ ਪਰਿਵਾਰ ਸਬ।
ਹਾਂਜੀ-ਹਾਂਜੀ, ਬੱਚੇ ਠੀਕ ਨੇ।
ਹਾਂਜੀ-ਹਾਂਜੀ ਠੀਕ ਹੈ। ਵੀਰ ਜੀ ਉਹ ਯਾਦ ਹੋਏਗਾ। ਤੁਹਾਨੂੰ, ਅਸੀਂ ਪਿਛਲੇ ਮਹੀਨੇ ਸ਼ਹਿਰ ਗਏ ਸੀ, ਮਿਲ ਕੇ ਸਾਰੇ ਅਸੀਂ ਗਏ ਸੀ ਸ਼ਹਿਰ ਚ ਗਏ ਸੀ ਨਾ। ਘੁੰਮਣਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ। ਹਾਂ, ਹੈਗਾ-ਹੈਗਾ।
ਹਾਂ, ਪਹਿਲੇ ਅਸੀਂ ਸਾਰੀ ਖਰੀਦਦਾਰੀ ਕੀਤੀ ਫਿਰ ਤੁਸੀਂ ਕਿਹਾ ਚਲੋ ਅਸੀਂ ਪੀਜ਼ਾ ਖਾ ਲੈਂਦੇ ਹੈਗੇ ਆ ਮੈਂ ਕਿਹਾ ਹਾਂ-ਹਾਂ। ਫਿਰ ਪੀਜ਼ਾ ਵੀ ਖਾਧਾ ਸੀ ਯਾਦ ਹੋਏਗਾ ਤੁਹਾਨੂੰ।
ਹਾਂਜੀ, ਤੁਸੀਂ ਖਾਦਾਂ ਮੈਂ ਖਾਦਾਂ ਸੀ।
ਹਾਂ, ਬਸ ਮੈਨੂੰ ਤੇ ਬੜੀ ਭੁੱਖ ਲੱਗੀ ਸੀ ਤੇ ਮੈਂ ਵੀ ਖਾ ਲਿਆ ਪੀਜ਼ਾ ਬੱਚਿਆਂ ਨੇ ਵੀ ਖਾ ਲਿਆ ਤੇ ਹੋਰ ਇੱਕ ਵੱਡਾ ਪੀਜ਼ਾ ਖਾਧਾ ਨਾਲ ਕੋਲਡ ਡਰਿੰਕ ਵੀ ਅਸੀਂ ਮੰਗਵਾ ਲਈ। ਟਿਕੀ ਉਹ ਖਾ ਤੇ ਲਈ ਸੀ ਉਹਦੇ ਖਾਣ ਤੋਂ ਬਾਅਦ ਮੈਨੂੰ ਇੰਨੀ ਪਿਆਸ ਲੱਗੀ ਇੰਨੀ ਪਿਆਸ ਲੱਗੀ ਮੇਰੇ ਪਤਾ ਨੀ ਕਿੰਨੇ ਗਲਾਸ ਪਾਣੀ ਪੀ ਗਈ। ਪੀਜ਼ਾ ਖਾਣ ਤੂੰ ਹਾਂ। ਬਸ ਉਹੀ ਹੈ ਨਾ ਨੁਕਸਾਨ ਕਰਦਾ ਉਸ ਟਾਈਮ ਤੇ ਪਤਾ ਨੀ ਚੱਲਦਾ ਹੈਗਾ ਸਾਨੂੰ। ਹਾਂ, ਆਹ ਮੈਨੂੰ ਇਨੀ ਪਿਆਸ ਲੱਗੀ ਮੈਂ ਤੇ ਕਿੰਨੇ ਗਲਾਸ ਪਾਣੀ ਪੀਤਾ।
ਮੈ ਏਸੀ ਮੈਂ ਏਸੀ ਕਰਕੇ ਤੇ ਨਹੀਂ ਖਾਦਾ।
ਅੱਛਾ।
ਮੈਂ ਖਾਂਦਾ ਨੀ ਨਾ ਮੈਂ ਪੀਜ਼ਾ, ਬਰਗਰ, ਚਾਮਿਨ ਮੈਂ ਨਹੀਂ ਖਾਂਦਾ ਕੁੱਝ ਵੀ।
ਅੱਛਾ, ਤੁਸੀਂ ਨੀ ਖਾਂਦੇ ਹੋਗੇ ਹੈਗਾ।
ਨਾ-ਨਾ, ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਮੈਂ ਨੀ ਖਾਂਦਾ।
ਅੱਛਾ। ਅੱਛਾ, ਕਿਉਂਕਿ ਇਹਦੇ ਚ ਜ਼ਿਆਦਾਤਰ ਉਹਦੇ ਚ ਨਮਕ ਮਸਾਲੇ ਜਿਆਦਾ ਆਉਂਦੇ ਨੇ ਨਾ ਇਹਦੇ ਚ ਕਿਉਂਕਿ ਫਿਰ ਬੱਚੇ ਬੱਚਿਆਂ ਨੂੰ ਨੇ ਵੀ ਜਿੱਦ ਕੀਤੀ ਤੇ ਮੈਂ ਕਿਹਾ ਚੱਲ ਖਾ ਲੈਂਦੇ ਆ ਕੋਈ ਗੱਲ ਨੀ ਹੈਗਾ। ਤੇ ਬਸ ਸਵਾਦ ਖਾ ਤੇ ਲਿਆ ਲੇਕਿਨ ਬਾਅਦ ਚ ਬੜੀ ਤਬੀਅਤ ਖਰਾਬ ਹੋਈ ਮੇਰੀ ਤੇ।
ਨਹੀਂ ਬਾਜ਼ਾਰ ਮੈਂ ਕਦੇ ਵੀ ਨਹੀਂ ਖਾਧਾ ਜੀ ਨਾ ਪੀਜ਼ਾ ਖਾਧਾ ਨਾ ਬਰਗਰ।
ਅੱਛਾ ਫ਼ੇਰ ਲੋਕੀ ਕਿਉ ਇਨਾ ਰਸ਼ ਇਨਾ ਹੁੰਦਾ ਇਨਾ ਦੁਕਾਨਾਂ ਤੇ ਦੇਖ ਲੋ ਫਾਸਟ ਫੂਡ ਦੀ ਪਸੰਦ ਕਰਦੇ ਆ ਲੋਕੀ। ਹਾਂ, ਬਸ ਜਿਹਨੂੰ ਦੇਖ ਲਓ। ਆਹੀ ਖਾਂਦੇ ਹੈਗੇ ਆ ਬਾਰ ਵਾਰ।
ਸ਼ਹਿਰਾਂ ਚ ਅ ਬੱਚੇ ਪੜ੍ਹ ਕੇ ਆਂਦੇ ਨੇ ਤੇ ਛੋਟੇ ਸ਼ਹਿਰਾਂ ਦੇ। ਵੀ ਉਹ ਖੁਲ ਖੁੱਲ ਜਾਂਦੇ ਨੇ ਤੇ ਬਸ ਭੇੜ ਚਾਲ ਹੈਗੀ ਐ।
ਹਾਂ, ਬਸ ਉਹੀ ਹੈ ਨਾ ਬਾਰ ਬਾਰ ਦੇਖਲੋ ਜੀ ਨੂੰ ਦੇਖਲੋ ਬੱਚਿਆਂ ਨੂੰ। ਇਹੀ ਖਾਣਾ ਹੈਗਾ ਫਾਸਟ ਫੂਡ ਹੀ ਖਾਣਾ। ਬਰਗਰ ਖਾਣਾ ਹੈਗਾ ਚੌਮਿਨ ਖਾਣੀ ਹੈਗੀ ਐ। ਜਦਕਿ ਕਿੰਨੇ ਨੁਕਸਾਨ ਕਰਦੇ ਹੈਗੇ ਹਨਾ।
ਸਾਰੇ ਤੋਂ ਜ਼ਿਆਦਾ ਨੁਕਸਾਨ ਕਰਦੇ। ਚੋਮੀਨ ਤੇ ਜੀ ਇੱਕ ਇੱਕ ਮਹੀਨਾ ਕਿਹਾ ਪੰਦਰਾਂ ਪੰਦਰਾਂ ਦਿਨ ਪੇਟ ਚ ਗਲਦੀ ਨਹੀਂ ਹੈਗੀ।
ਅੱਛਾ।
ਬੰਦੇ ਦੇ ਹੁਣੇ ਤੇ ਹੋਣੇ ਯਾਰ ਦੋਸਤ ਦਾ ਮੁੰਡਾ ਸੀ ਉਹਦੀ ਆਂਤੜੀਆਂ ਚ ਫਸ ਗਈ ਚੌਂਮੀਨ। ਉਹਦਾ ਆਪ੍ਰੇਸ਼ਨ ਹੋਇਆ ਉਹਦੀ ਆਤੜੀਆਂ ਚੌਮੀਨ ਨਿਕਲੀ।
ਦੱਸੋ ਬਸ ਸਵਾਦ ਈ ਐਸਾ ਹੁੰਦਾ ਨਾ ਹੈਦਾ ਇੱਕ ਗੱਲ ਸਵਾਦ ਲੋਕਾਂ ਦਾ ਬਾਰ ਬਾਰ ਖਾਣ ਦਾ ਫਿਰ ਮਨ ਕਰਦਾ ਚਲੋ ਖਾ ਲੋ ਖਾ ਲੋ। ਕਿਉਂਕਿ ਹਰ ਜਗ੍ਹਾ ਇੱਕ ਇੱਕ ਤੇ ਹਰ ਜਗ੍ਹਾ ਆਸਾਨੀ ਨਾਲ ਮਿਲ ਜਾਂਦੀ ਐ। ਜਗ੍ਹਾ ਜਗ੍ਹਾ ਤੇ ਖੁੱਲ੍ਹ ਗਈ ਹੈਗੀਆਂ ਫਾਸਟ ਫੂਡ ਦੀ ਦੁਕਾਨਾਂ। ਜਗ੍ਹਾ-ਜਗ੍ਹਾ ਤੇ ਦੇਖਲੋ ਬੱਚਿਆਂ ਨੂੰ ਰੋਟੀ ਮਿਲੇ ਨਾ ਮਿਲੇ ਘਰ ਅਗਰ ਕੁਛ ਨੀ ਬਣਿਆ ਅੱਛਾ ਚਲੋ ਰਹਿਦੋ ਹਮ ਤੋਂ ਬਾਹਰ ਸੇ ਖਾ ਲੈਂਗੇ ਬਾਹਰ ਚਲੇ ਜਾਂਦੇ ਨੇ। ਹਾਂ, ਸਹੀ ਗੱਲ ਐ। ਹਾਂ ਉਹ ਸੋਸ਼ਲ ਮੀਡੀਆ ਤੇ ਵੀ ਦੇਖ ਲੋ ਫਾਸਟ ਫੂਡ ਦੀਆਂ ਵੀਡੀਓ ਪਾਉਦੇ ਰਹਿੰਦੇ ਆ ਹਰ ਟਾਈਮ ਜ ਨੁਕਸਾਨ ਕਰਦੀ ਹੈ। ਗੇਈਏ ਤਾਂ ਤਾਂ ਵੀ ਲੋਕੀ ਮੰਨਦੇ ਹੈਗੇ ਬਿਲਕੁਲ ਵੀ।
ਜਦ ਜਦੋਂ ਉਹਦਾ ਆਪਓਰੇਸ਼ਨ ਕੀਤਾ ਹਾਂ ਆਂਟੜੇ ਚ ਚੋਮਿਨ ਚੌਮਨ ਨਿਕਲੀ ਫਸੀ।
ਅੱਛਾ, ਫਿਰ ਉਹ ਵੀਡੀਓ ਉਹ ਪਾਣੀ ਸੀ ਨਾ ਸੋਸ਼ਲ ਮੀਡੀਆ ਵ ਤੇ ਲੋਕਾਂ ਨੂੰ ਵੀ ਪਤਾ ਚੱਲਦਾ ਹੈਗਾ।
ਬਹੁਤ ਪੁਰਾਣੀ ਗੱਲ ਹੋਗਿ ਏ। ਦੋ ਤਿੰਨ ਸਾਲ ਪੁਰਾਣੀ ਪਾਈ ਸੀ। ਬਾਕੀ ਲੋਕਾਂ ਨੂੰ ਅਕਲ ਈ ਨਹੀਂ ਹੈਗੀ।
ਹਾਂ, ਬਸ ਉਹੀ ਹੈ ਨਾ ਰਸਤੇ ਕੁਛ ਘਰ ਘਰ ਜਿਵੇਂ ਚੱਲ ਪਏਗਾ ਨਾ ਘਰ ਦੇ ਜਾਂਦੇ ਆ ਕੇ। ਉਸ ਤੋਂ ਜਿਆਦਾ ਬੱਚੇ ਹੋਰ ਜਿਆਦਾ ਹੋ ਗਏ ਹੈਗੇ ਕੀ। ਔਡਰ ਕਰਦੇ ਹੈਗੇ ਹੈ ਤੇ ਨਾਲ ਹੀ ਘਰ ਆ ਜਾਂਦੀ ਹੈਗੀ ਐ। ਜਾਣਾ ਨੀ ਪੈਂਦਾ ਹੈਗਾ। ਕਿਧਰੇ। ਉਸ ਤੋਂ ਬੱਚੇ ਹੋਰ ਜਿਆਦਾ ਹੋ ਗਏ ਹੈਗੇ ਵੀ ਚਲੋ ਘਰ ਆ ਜਾਏਗੀ। ਔਡਰ ਕਰ ਦਿੰਦੇ ਹੈਗੇ ਘਰ ਹੀ ਆ ਜਾਏਗੀ ਸਰਜ।
ਘ ਘਰ ਹੀ ਫੜਾ ਜਾਂਦੇ ਨੇ ਪੰਜ ਮਿੰਟ ਦੇ ਅੰਦਰ
ਸਹੀ ਗੱਲ ਹੈ ਯ ਚ ਪੈਸੇ ਜ਼ਿਆਦਾ ਲੱਗ ਜਾਣ। ਪਰ ਬੱਚਿਆਂ ਨੇ ਖਾਣਾ ਹੀ ਖਾਣਾ ਹੈ
ਹਾਂਜੀ, ਹਾਂਜੀ ਤੁਸੀਂ ਮੈਂ ਸੁਣਿਆ ਬਹੁਤ ਖਾਂਦੇ ਹੋ ਚੀਜ਼ਾਂ।
ਨਹੀਂ, ਮੈਂ ਤੇ ਬੱਚਿਆਂ ਨੂੰ ਥੋੜ੍ਹਾ ਬਹੁਤ ਖਾ ਲੈਂਦੀ ਹੈਗੀ।
ਥੋੜਾ ਬਹੁਤ ਨੀ, ਭਾਈ ਸਾਹਿਬ ਦੱਸ ਰਹੇ ਸੀ। ਬਹੁਤ ਖਾਂਦੇ ਤੁਸੀਂ
ਨੀ ਮੈਂਨਾ ਜ਼ਿਆਦਾ ਨੀ ਖਾਂਦੀ। ਮੈਨੂੰ ਤੇ ਮਿਰਚਾਂ ਹੀ ਬੜੀਆ ਲੱਗੀਆਂ। ਦਾ ਤੇ ਸਪਗ ਸਪਰਿੰਗ ਰੋਲ ਵਿੱਚ ਮਿਰਚਾਂ ਮੁੁਰਚਾਂ ਬੜੀਆਂ ਹੁੰਦੀਆ ਏ। ਮੈਂ ਕੇ ਚੌਮਿਨ ਚੂਮਿਨ ਤੇ ਖਾ ਲੈਂ ਗੇ।
ਅੱਛਾ, ਅੱਛਾ
ਹਾਂ, ਬਾਕੀ ਬਹੁਤ ਜ਼ਿਆਦਾ ਪੀਜਾ ਪੂਜਾ ਨਹੀ ਖਾਂਦੇ ਹੈਗੇ ਮੈਂ। ਬੱਚਿਆਂ ਨੂੰ ਬੱਚਿਆਂ ਅ ਖਾਂਦੇ ਹੈਗੇ ਖੁਸ਼ ਹੋ ਕੇ ਉਹਨਾਂ ਦੀ ਚਾਹੀ ਚਾਹੀਦਾ ਹੀ ਅੱਛਾ
ਘਰ ਦੀ ਰੋਟ ਤੇ ਇਨੀ ਭੈੜੀ ਲੱਗਦੀ ਹੈ। ਬੱਚਿਆਂ ਨੂੰ, ਜਿਨਾ ਦੀਏ ਹਾਂ ਉਹਦੇ ਤੇ ਤੇ ਇਹਨੇ ਕਤਰਾਂਦੇ ਨਾ ਬਸ ਕਤ
ਭਾਈ ਸਾਹਿਬ ਸਵੇਰੇ ਮੇਰੇ ਨਾਲ ਸੈਰ ਕਰਦੇ ਨਾ। ਬਈ ਮੈਨੂੰ ਹੀ ਦੱਸਦੇ ਹਨ। ਕਹਿੰਦੇ ਤੁਸੀਂ ਵੀ ਮੰਗਵਾ ਲੈਂਦੇ ਹੋ ਮਿਰਚਾਂ ਕੇ ਲੈਣਾ ਮੇਰੇ ਲੈਣਾ
ਹਾਂ ਅੱਛਾ ਨਹੀਂ, ਨਹੀਂ ਬਸ। ਮੈਂ ਤੇ ਘੱਟ ਹੀ ਖਾਂਦੀ ਹਾਂ। ਹੁਣ ਦੇਖੋ ਕਈ ਲੋਕ, ਦੇਖੋ ਕਈਆਂ ਦੀ ਮਜ਼ਬੂਰੀ ਬੰਦੇ ਜਿਵੇਂ ਸਵੇਰੇ ਜਾਣਾ ਹੈਗਾ ਹੂ ਨੌਕਰੀ ਤੇ ਜਾਣਾ ਹੈ ਜਾਂ ਕੁਛ ਸਕੂਲ ਜਾ ਰਹੇ ਜਲਦੀ ਤੇ ਸੋਚੇ ਕਿ ਖ ਹੱਥੋਂ ਰਸਤੇ ਚ ਲੈਂਦੇ ਹੀ ਚਲੀਏ ਕੁੱਛ ਨਾ ਕੁੱਛ ਬਣਿਆ ਬਣਾਇਆ। ਤੇ ਬਸ ਜਲਦੀ ਹੁੰਦੀ ਹੈ। ਗੀ ਹੈ ਨ ਘਰ ਦੀ ਰੋਟੀ ਲੈ ਜੇ ਹੁਣ ਕਈ ਇਕੱਲੇ ਹੁੰਦੇ ਹੈਗੇ ਵੀ ਚਲੋ ਜਿਵੇਂ ਮੁੰਡੇ ਵਗੈਰਾ ਰਹਿੰਦੇ ਹੈਗੇ ਹੈ। ਪੀਜੀ ਵਗੈਰਾ ਚ, ਰਹਿੰਦੇ ਹੈਗੇ ਆ ਤੇ ਚਲੋ ਜਾ ਹੈਗੇ ਆਪਣਾ ਕਾਲਜ ਕੂਲੇਜ ਤੇ ਰਸਤੇ ਚ ਲੈ ਜਾਂਦੇ ਪੀਜ਼ਾ ਚਲੋ। ਹੁਣ ਣ ਕਿੱਥੇ ਖਾਵਾਂਗੇ। ਉਹ ਲੈ ਜਾਂਦੇ ਨੇ, ਦੁਕਾਨਾਂ ਤੋਂ ਬਣਿਆ।
ਨਹੀਂ ਸਰ ਪੀਜੇ ਦੀ ਪੀਜੇ ਦੀ ਜਗ੍ਹਾ ਥੋੜ੍ਹੀ ਦਾਲ ਪੈਕ ਕਰਾ ਲੋ ਚਾਰ ਫੁਲਕੇ ਪੈਕ ਕਰਾ ਲੋ ਕ ਜ਼ਰੂਰੀ, ਪੀਜ਼ਾ ਪੀਜਾ ਉਹਨਾਂ ਦੀ ਹਾਂ ਦ ਦਾਲ ਪੈਕ ਕਰਾ ਲੋ ਚਾਰ ਫੁਲਕੇ ਕਰਾ ਲੋ
ਸਹੀ ਗੱਲ ਹੈ। ਬਸ ਬੱਚੇ ਮੰਨਦੇ ਨੇ ਨਾ, ਸਾਡਾ ਇੱਕ ਹੈਗਾ ਬੇਟਾ ਦਾ ਦੋਸਤ, ਉਹ ਰਹਿੰਦਾ ਹੋਸਟਲ ਵਿੱਚ, ਉਹ ਕਹਿ ਰਿਹਾ ਸੀ। ਬਸ ਮੈਂ ਤੇ ਜ਼ਰੂਰੀ ਹੈ। ਖਾ ਖਾਣੇ ਦਾ ਮਨ ਵੀ ਨਹੀਂ ਕਹਿੰਦਾ ਕਰਦਾ ਕਈ ਵਾਰ ਰੋਜ਼ ਰੋਜ਼ ਤੇ ਪਰ ਆਸ ਬਸ ਕੋਈ ਹੈ ਗੀ ਹੀ ਨਹੀਂ ਐਸੇ ਵੀ ਕੋਈ। ਖਾਣਾ ਵੀ ਪੈ ਬਣਾ ਦੇ ਘਰ ਵਰਗਾ ਖਾਣਾ ਤੇ ਕਹਿਣ ਲੱਗੇ। ਕਹਿੰਦਾ, ਆਂਟੀ ਮੈਨੂੰ ਤੇ ਰੋਜ਼ ਹੀ ਆਪ ਖਾਣੇ ਪੈਂਦੇ ਹੈਗੇ। ਕਿ ਜਿਹੜੇ ਏਰੀਏ ਚ ਰਹਿੰਦੇ ਨਾ ਉੱਧਰ ਹੈ ਨਹੀਂ ਢਾਬੇ ਢੁੱਬੇ ਕੋਈ ਤੇ ਬਸ ਉਹ ਫਾਸਟ ਫੂਡ ਦੀਆਂ ਕਹਿੰਦੇ ਦੁਕਾਨਾਂ ਜ਼ਿਆਦਾ ਹੈਗੀਆਂ ਉੱਧਰ ਤੇ ਕਹਿੰਦਾ, ਮੈਨੂੰ ਤੇ ਮਜਬੂਰੀ ਚ ਫਿਰ ਉਹ ਹੀ ਖਾਣਾ ਪੈਂਦਾ ਹੈਗਾ ਵ
ਹੈ ਘਰ ਦਾ ਤੇ ਨੁਕਸਾਨ ਹੈ। ਤੁਸੀਂ ਵੀ ਖਾਂਦੇ ਹੋ। ਮੈਂ ਤਾਂ ਸੁਣਿਆ ਹੈਗਾ, ਤੁਸੀਂ ਵੀ ਬੜਾ ਖਾਂਦੇ ਹੈਗੇ, ਹੋ ਇੱਕ ਨ ਕਹਿ ਰਹੇ ਸੀ। ਮੈਨੂੰ ਭਰਜਾਈ ਖਾ ਹੀ ਲੈਂਦੇ ਹੈਗੇ ਨਾ। ਖਾਂਦੇ ਹੋ ਤੁਸੀਂ।
ਕੀ
ਫਾਸਟ ਫੂਡ ਥੋੜਾ ਬਹੁਤੇ
ਨਾ, ਜੀ ਨਾ ਮੈਂ ਬਿਲਕੁਲ ਨਹੀਂ ਖਾਂਦਾ ਜੀ।
ਬਿਲਕੁਲ ਨਹੀ।
ਮੈਂ 'ਤੇ ਘਰ ਮੈਗੀ ਬਣਾ ਕੇ ਖਾਂਦੇ ਨੇ, ਮੈਂ ਉਹ ਵੀ ਨਹੀਂ ਖਾਂਦਾ।
ਅੱਛਾ। ਨਹੀਂ ਇੱਕ ਵਾਰੀ ਮੈਂ ਦੇਖਿਆ ਸੀ। ਤੁਸੀਂ ਅਸੀਂ ਵੀ ਗਏ ਸੀ। ਕਿਤੇ ਤੁਸੀਂ ਵੀ ਸੀ ਤੁਸੀਂ ਪੀਜਾ 'ਤੇ ਖਾਧਾ ਸੀ। ਉੱਥੇ ਤੁਹਾਡਾ ਭਰਾ ਦੇ ਘਰ ਗਏ ਸੀ। ਇੱਕ ਵਾਰੀ ਅਸੀਂ। ਅਸੀਂ ਵੀ ਆਏ ਹੋਏ ਸੀ।
ਉਹ ਉਹਨਾਂ ਨੇ ਜਬਰਦਸਤੀ ਕੀਤੀ ਸੀ। ਥੋੜਾ ਜਿਹਾ ਚੱਖੀਆਂ ਸੀ। ਬਾਕੀ ਮੈਂ ਨੀ ਖਾਂਦਾ ਕਦੀ ਅਜ
ਹਾਂ, ਤਾਂ ਤੁਸੀਂ ਕਹਿ ਰਹੇ ਸੀ। ਸਵਾਦ ਲੱਗਿਆ ਮੈਨੂੰ ਤੇ ਪੀਜ਼ਾ ਵੈਸੇ ਹੈਨਾ।
ਹਾਂਜੀ
ਪੀਜਾ ਸਵਾਦ ਲੱਗਿਆ ਸੀ।
ਇਹ ਤਾਂ ਜੀਭ, ਜੀਭ ਦੇ ਸੁਵਾਦ ਨੇ ਜੀ ਸਵਾਦ, ਸਵਾਦ। ਜਿੰਨੇ ਮਰਜ਼ੀ
ਹਾਂਜੀ, ਹਾਂਜੀ
ਪੈਸੇ ਦੀ, ਪੈਸੇ ਪੈ ਪੈਸੇ ਪੈਸੇ ਦੀ ਬਰਬਾਦੀ ਏ। ਜੀਭ ਦਾ ਸਵਾਦ ਹੈਗਾ। ਉਹਨੂੰ ਤੁਸੀਂ ਜਿਦਾ ਮਰਜੀ ਵਧਾ ਲੋ। ਹੂੰ
ਚਲੋ। ਮਜਬੂਰੀ ਹੋਏ ਤੇ ਠੀਕ ਹੈ। ਲੇਕਿਨ ਅਗਰ ਘਰ ਦਾ ਖਾਣਾ ਮਿਲ ਜੇ ਤੇ ਉਹ ਜ਼ਿਆਦਾ ਵੈਸੇ ਵਧੀਆ ਹੈਗਾ।
ਇਹ ਅਮੀਰਾਂ, ਇਹ ਅਮੀਰਾਂ ਦੇ ਚੋਚਲੇ ਨੇ। ਸਾਡੇ ਮੀਡੀਐਮ ਲੋਕਾਂ ਦੇ ਚੋਚਲੇ ਨੀ ਹੈਗੇ ਏ। ਜਿਹੜੇ ਨੇ ਨਾ ਅਮੀਰਾ ਦੇ ਚੋਚਲੇ ਨੇ
ਹਾਂਜੀ, ਹਾਂਜੀ
ਖਾਈਾਈ ਉਹਨਾਂ ਦੇ ਚ ਬਾਕੀ ਦੇਖੋ ਦੇਖੇ ਕਰਨ ਲੱਗ ਗਏ ਨੇ ਸਭ ਕੁਛ
ਹਾਂ, ਬਿਲਕੁਲ ਸਹੀ ਗੱਲ ਹੈ। ਅੱਜ ਕੱਲ੍ਹ ਤਾਂ ਗਲੀ ਗਲੀ ਚ ਖੁੱਲ ਗੀਆਂ ਹੈਗੀਆਂ। ਦੁਕਾਨਾਂ ਗਲੀ ਗਲੀ ਚ ਖੁੱਲ ਗਈਆਂ। ਪਰ ਉਹੀ ਬੱਚਿਆਂ ਨੂੰ ਵੀ ਅਗਰ ਘਰ ਦੀ ਰੋਟੀ ਮਿਲਜਾਏ। ਜੇ ਬਾਹਰ ਰਹਿੰਦੇ ਆ ਵੈਸੇ ਐਸੀ ਜਗ੍ਹਾ ਲੈਣੀ ਚਾਹੀਦੀ ਨਾ, ਜਿੱਥੇ ਕਿਸੇ ਘਰ ਦੀ ਵੀ ਰੋਟੀ ਮਿਲ ਜਾਏ। ਦੇਖੋ। ਫਿਰ ਜਾਣਗੇ ਬਾਹਰ। ਜੇ ਇਹ ਖਾਣਗੇ ਫਿਰ ਪੜ੍ਹਨਗੇ। ਕੀ ਅਗਰ ਬਿਮਾਰ ਬਮੂਰ ਹੋ ਗਏ। ਮਾਂ -ਪਿਓ ਨੇ ਭੇਜਿਆ ਪੜ੍ਹਨ ਵਾਸਤੇ
ਹਾਂ, ਹਾਂ
ਤੇ ਉਹੀ ਤਾਂ ਨਾ ਅੱਛਾ ਜੀ 'ਤੇ ਬਣਾਓ। ਪੀਜ਼ਾ ਵਗੈਰਾ, ਘਰ ਬਣਾ ਲਓ। ਸਾਫ਼ ਸੁਥਰਾ
ਹਾਂ, ਹਾਂ
ਬਾਹਰ ਦਾ 'ਤੇ ਦੇਖੋ ਨੁਕਸਾਨ ਹੀ ਹੁੰਦਾ ਹੈਗਾ। ਹੂੰ ਘਰ ਬੰਦਾ ਬਣਾ ਲ ਇਹ ਨਾ ਸਾਫ਼ ਸੁਥਰਾ ਬਣ ਜਾਂਦਾ ਹੈਗਾ ਹੈ।
ਨਹੀਂ, ਜੀ ਅਸੀਂ 'ਤੇ ਮਤਲਬ ਘਰ ਵੀ ਬਣਾ ਕੇ ਖਾ ਕੇ ਰਾਜੀ ਨਹੀਂ ਹੈਗਾ। ਇਹੋ ਜਿਹੀ ਚੀਜਾਂ।
ਤਾਕਤ ਵਾਲਾ ਹੁੰਦਾ। ਉਹ 'ਤੇ ਪਤਾ ਨੀ ਕੀ- ਕੀ ਮਿਲਾਉਂਦੇ ਹੈਗੇ ਹੈ।
ਅਰੇ ਮੈਦਾ ਹੀ ਹੁੰਦਾ ਹੈ। ਜੀ ਮੈਦਾ ਨੁਕਸਾਨ ਹੀ ਕਰਦਾ ਹੈ।
ਹਾਂਜੀ, ਹਾਂਜੀ ਨਈ ਘਰ ਤੇ ਅਈ। ਜਿਵੇਂ ਅਸੀਂ ਤਾਜ਼ੀ ਸਬਜ਼ੀਆਂ ਪਾ ਸਕਦੇ ਹਾਂ। ਘੱਟ ਤੇਲ ਵਿਚ ਬਣਾ ਸਕਦੇ ਹਾਂ। ਰ ਆਪਣੇ ਪਸੰਦ ਦੀ ਚੀਜ਼ਾਂ ਜਿਹੜੀ ਆ ਤਾਕਤ ਵਾਲੀਆਂ ਹੁੰਦੀਆਂ ਉਹ ਪਾ ਸਕਦੇ।
ਹਾਂ 'ਤੇ ਤਾਜ਼ੀ ਸਬਜ਼ੀਆਂ ਤੁਸੀਂ ਬੰਦ ਚ ਪਾ ਲਓ। ਨਾ ਬੰਦ ਚ ਪਾ ਕੇ ਖਾ ਲੋ।
ਹਾਂ, ਸਹੀ ਗੱਲ ਏ ਵੈਸੇ ਤੋਂ ਹੋਰ ਬਜ਼ਾਰੋਂ ਏਡਾ ਮਹਿੰਗਾ ਚਾਰ ਪੰਜ ਸੌ ਦਾ ਲਾਂਗੇ। ਇਹਦੇ ਨਾਲ ਘਰ ਪੈਸੇ ਬੱਚਿਆਂ ਦੀ ਵੀ ਬੱਚਤ ਹੋਏਗੀ। 'ਤੇ ਉਹ ਆਪਣਾ ਤਾਕਤ ਵ ਵੀ ਆਏਗੀ ਹਨਾ। ਉਹੀ 'ਤੇ ਚੀਜ਼ਾਂ ਆਉਂਦਾ ਹੀ ਇਨ੍ਹਾਂ ਮਹਿੰਗਾ ਹੈਗਾ। 'ਤੇ
ਹੂੰ। ਚਲੋ ਠੀਕ ਹੈ। ਜੀ ਫਿਰ ਠੀਕ ਹੈ। ਜੀ ਸਤ
ਸਤਿ ਸ਼੍ਰੀ ਅਕਾਲ ਜੀ।